ਸਸ ਸ਼੍ਰੀ ਅਕਾਲ ਜੀ।
ਸਸ ਸ੍ਰੀ ਅਕਾਲ ਜੀ ਕੀ ਹਾਲ ਏ।
ਭੇਣ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ।
ਹਾਂਜੀ ਮੈਂ ਵੀ ਵਧੀਆ ਔਰ ਤੁਸੀਂ ਕੀ ਕਰਦੇ ਔ?
ਬਸ-ਬਸ ਨਾਸ਼ਤੇ ਦੀ ਤਿਆਰੀ ਕਰੀਏ ਹੁਣ ਹੂੰ। ਬੱਚੇ ਚਾ-ਚੁ ਚੋ ਪੀ ਹਟੇ ਨੇ।
ਅੱਛਾ ਕੀ ਬਨਾਨ ਲੱਗੇ ਓ।
ਹਾਂਜੀ ਮੈਂ ਸੋਚਦੀ ਪਈ ਆ ਅੱਜ ਮੌਸਮ ਥੋੜਾ ਠੀਕ ਹੀ ਹੈ ਥੋੜੀ ਹਵਾ-ਹੂਵਾ ਚੱਲ ਰਹੀ ਐ ਬੇਸਨ ਦਾ ਚੀਲਾ ਵਗੈਰਾ ਬਨਾਂਦੀ ਆ ਹਨਾ। ਹਾਜੀ ਇਦਾਂ ਦੇ ਮੌਸਮ ਚ ਅੱਛਾ ਲੱਗਦਾ ਖਾਨ ਨੂੰ ਨਾ।
ਹਾਂ।
ਹਾਂਜੀ।
ਕਿਵੇਂ ਬਣਾਉਂਦੇ ਔ ਚੀਲਾ ਸਿੰਪਲ, ਨੋਰਮਲ ਬੇਸਨ ਯਾ ਵਿੱਚ ਵੈਜੀਟੇਬਲ।
ਹਾਂਜੀ-ਹਾਂਜੀ ਵੈਜੀਟੇਬਲ ਵੇਸਨ ਵਾਲਾ ਵੀ ਬਣਾ ਲੈਂਦੀ ਆ ਸਿੰਪਲ। ਫੇਰ ਅਸੀਂ ਜਾਦਾ ਵੈਜੀਟੇਬਲਸ ਵਗੈਰਾ ਵਿੱਚ ਪਾ ਕੇ ਨਾ ਜਿੱਦਾਂ ਪਿਆਜ ਹੋ ਗੇ, ਹਰੀ ਮਿਰਚੀ ਹੋ ਗੀ ਥੋੜ੍ਹੀ ਜੀ। ਯਾ ਥੋੜੇ ਕੈਰਟ ਵਗੈਰਾ ਗਾਜਰ ਹੋ ਗੀ, ਸ਼ਿਮਲਾ ਮਿਰਚ ਹੋ ਗੀ। ਉਹੂੰ ਬਰੀਕ ਬਰੀਕ ਚੋਪ ਕਰਕੇ ਤੇ ਉਨੂ ਵਿੱਚ ਫੇਰ ਮਤਲਬ ਨਮਕ ਵਗੈਰਾ ਥੋੜਾ ਕਾਲਾ ਨਮਕ ਵਾਈਟ ਨਮਕ ਪਾ ਕੇ ਨਾ ਥੋੜੀ ਜੀ ਕਰਕੇ ਫੇਰ ਜਾਦਾ ਟੇਸਟੀ ਬਨਦਾ ਥੋੜਾ ਖੱਟਾ ਮਿੱਠਾ ਜਾ ਹੋ ਜਾਂਦਾ ਨਾ।
ਹਾਂ ਅੱਜ ਕੱਲ ਤਾਂ ਚੀਲੇ ਬੀਲੇ ਚੱਲ ਪੇ ਨੇ ਮੂੰਗੀਦਾਲ ਦਾ ਚੀਲਾ ਵੀ ਹੁੰਦਾ। ਹਨਾ ਸੂਜੀ ਦਾ ਵੀ ਚਿੱਲਾ ਆ ਮ ਮੇ
ਪ੍ਰਵਾਹ ਹੋਈ ਨਾ।
ਹਾਂ ਇੱਕ ਤਾਂ ਮਿਕਸ ਵੀ ਆਂਦਾ ਨਾ ਮਤਲਬ ਤੁਸੀਂ ਪਲੇਨ ਵੇਸਨ ਦਾ ਬਨਾ ਕੇ ਮਿਕ ਫੀਲਿੰਗ ਕਰਕੇ ਇੱਕ ਤਾਂ ਅਸੀਂ ਕੱਠਾ ਪਾ ਦੇਨੇ ਆ ਵਿੱਚ ਹਨਾ। ਇੱਕ ਅਲੱਗ ਹੁੰਦਾ ਦੇਖੋ ਅਲੱਗ ਤੁਸੀਂ ਪਨੀਰ ਦੀ ਮੀਸ ਬਨਾ ਲੋ ਜ ਤੁਸੀਂ ਫੁਲਕਾ ਬਨਾਉਂਦੇ ਹੋ ਨਾ ਮੀਸਾ।
ਹੂੰ।
ਉਵੇ ਅਲੱਗ ਐਵੇਂ ਪਲੇਨ ਤੁਸੀਂ ਉਹ ਬਨਾ ਲੋ ਬੇਸਨ ਦਾ ਡੋ। ਮਲਬ ਘੋਲ ਜਾ ਇਕ ਤੇ ਤੁਸੀਂ ਡੋ ਬਨਾ ਲੋ। ਪਨੀਰ ਵਗੈਰਾ ਆਲੂ ਵਗੈਰਾ ਦੀ ਮੀਸ ਪਾ ਕੇ ਉਹ ਵਿੱਚ ਰੱਖ ਕੇ ਓਨੂ ਦਾ ਮਤਲਬ ਜਿਵੇਂ ਡੋਸਾ ਹੁੰਦਾ ਨਾ ਉਦਾ ਬਨਾਉ ਲੋ ਬਨਾਂਦੇ ਨੇ।
ਬਜਾਰੀ ਲਗਦਾ ਪਿਆ ਖਾਨ ਵਿੱਚ ਨਾ। ਖਾਣਾ ਤੇ ਖਾਂਦੇ ਨੀ ਹੈਗੇ ਬਸ ਇਹੀ ਚੀਜ਼ਾਂ ਜਾਆਦੀਆਂ ਖਾਂਦੇ ਨੀ ਖਾਣਾ ਤੇ ਬੋਤ ਘੱਟ ਹੈਨੀ ਗਿਆ ਕੁੱਛ ਬਨਾਨ ਵਾਸਤੇ ਵੀ ਨਾ ਬਨਾਈਏ ਵੀ ਕੀ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਰਾਜਮਾ ਚਾਵਲ ਯਾ ਕੜੀ ਚਾਵਲ ਏਦਾਂ ਹੀ ਚੀਜ਼ ਚਾਈਦੀ ਹੈ ਖਾਣ ਵਾਸਤੇ ਤੇ ਯਾ ਸਬਜ਼ੀ ਯਾ ਸੁਕਿ ਭਿੰਡੀ ਵਗੈਰਾ ਹੋ ਗੀ ਯਾ ਮਟਰੀ ਹੋ ਗੀ। ਏਦਾਂ ਦੀ ਚੀਜਾ ਤੇ ਖਾਂਦੇ ਈ ਨੀ ਬੱਚੇ ਅਵਾਇਡ ਕਰਦੇ ਆ।
ਹੂੰ ਨਈ ਐ ਚੀਜਾਂ ਵੈਸੇ ਹੈਲਦੀ ਹੁੰਦੀ ਏ। ਦੇਨੀ ਚਾਈਦੀ ਏ ਬੱਚਿਆਂ ਨੂੰ ਪ੍ਰੋਟੀਨ ਹੁੰਦਾ ਨਿਰਾ ਏਦੇ ਵਿੱਚ ਨਾ।
ਹਾਂਜੀ ਹਾਂਜੀ ਏ ਤਾਂ ਹੈ ਬੱਚਿਆਂ ਨੂੰ ਦੇਣੀ ਚਾਈਦੀ ਐ ਪਰ ਬੱਚੇ ਘੱਟ ਵੱਧ ਈ ਖਾਂਦੇ ਨੇ ਏਦਾ ਦੀ ਚੀਜਾਂ।
ਹਮ। ਨੀ ਵਿੱਚ ਉਨਾਂ ਦੀ ਫੇਵਰੇਟ ਚੀਜ਼ਾਂ ਪਾ ਦੋ ਨਾ ਜਿਵੇਂ ਅਗਰ ਆਲੂ ਖੁਛ ਹੋ ਕੇ ਖਾਂਦੇ ਵਿੱਚ ਆਲੂ ਪਾ ਦੋ। ਪਨੀਰ ਖਾਂਦਾ ਪਨੀਰ ਪਾ ਦੋ।
ਹਾਂਜੀ ਹਾਂਜੀ।
ਜੋ ਬੱਚਾ ਮੰਗਦੈ ਓਦੇ ਅਕੋਰਡਿੰਗ ਤੁਸੀ ਬਨਾ ਕੇ ਉਨੂੰ ਦੇ ਦੋ।
ਹਾਂਜੀ ਹਾਂਜੀ ਏ ਤਾਂ ਹੈ ਈ ਐ ਅ ਨਈ ਦੇਂਦੇ ਤਾਂ ਹੈ ਕਿਸੇ ਵੇਲੇ ਖਾ ਲੈਂਦੇ ਆ ਕਿਸੇ ਵੇਲ ਬਾਰ ਦਾ ਖਾਣ ਨੂੰ ਜਿਵੇਂ ਜਿੱਦ ਕਰਦੇ ਆ ਜੇ ਮਨਚੂਰੀਅਨ ਹੋ ਗਿਆ ਨਾ ਏਧਰ ਤੇ ਏਧਾਂ ਦੀ ਚੀਜਾਂ ਵਗੈਰਾ ਜਿੱਦ ਕਰਦੇ ਫੇਰ ਖਾਣ ਦੀ ਬਾਰ ਦੀ ਵੀ ਚੀਜ਼ਾਂ। ਹਾਂ
ਸਾਡੇ ਤਾਂ ਆਪ ਇਹੀ ਜਿੱਦ ਕਰਦੇ ਨੇ ਹਾਂ ਮੈਂ ਆਪ ਘਰ ਬਣਾ ਦੇਨੇ ਆਂ ਥੋੜਾ ਬੌਤਾ ਹਲਕਾ ਫੁਲਕਾ ਆ ਕਈ ਵਾਰੀ ਨਈ ਦਿਲ ਕਰਦਾ ਫੇਰ ਮੈ ਕੈਨੀ ਚਲੋ ਮੰਗਵਾ ਲੋ ਅਸੀ ਵੀ ਖਾ ਲਾਂਗੇ ਏਸੇ ਭਾਨੇ।
ਹਾਂਜੀ ਹਾਂਜੀ ਜ਼ਿਆਦਾ ਕਰਦੇ ਜਦੋ ਸੰਡੇ ਹੋ ਗਿਆ ਯਾ ਸੈਟਰਡੇ ਹੋ ਗਿਆ ਨਾ।
ਹਾਂ ਓਦੋ ਫੇਰ ਏਦਾਂ ਈ ਚੀਜਾਂ ਠੀਕ ਲੱਗਦੀਆਂ ਵਾ। ਓ ਤਾਂ ਮੋਸਟਲੀ ਕੋਸ਼ਿਸ਼ ਏ ਈ ਹੁੰਦੀ ਆ ਬੱਚਿਆਂ ਦੀ ਵੀ ਬਾਹਰੋ ਮੰਗਵਾ ਕੇ ਖਾਈਏ ਹਾਂਜੀ ਹਾਂਜੀ ਹਾਂਜੀ ਹੁੰ ਏ ਕੋਸ਼ਿਸ਼ ਐਈ ਹੁੰਦੀ ਏ ਕਿ ਬਾਹਰੋ ਕੁਛ ਚੀਜ਼ ਮੰਗਾ ਕੇ ਖਾਈਏ। ਮੈਂ ਚਾਂਦੀ ਆਂ ਮਤਲਬ ਚਲੋ ਘਰ ਦੇ ਕੁਛ ਖਾਣ ਗੇ ਕਿੱਦਾਂ ਨਾ। ਪਰ ਨਈ ਆਪਨੀ ਮਰਜੀ ਦੇ ਮਾਲਕ ਨੇ ਹਾਂਜੀ।
ਓ ਹੈਲਦੀ ਵੀ ਹੁੰਦੈ ਬੰਦਾ ਅਪਨੇ ਹੱਥਾਂ ਨਾਲ ਬਣਾਂਦੈ ਸਾਫ਼ ਸਫ਼ਾਈ ਹੁੰਦੀ ਨਾ ਅਪਨੇ ਤਰੀਕੇ ਨਾਲ ਮਤਲਬ ਘੱਟ ਮਰਚਾਂ ਜਾਂ ਤੇਜ ਮਰਚਾਂ ਜਿਵੇਂ ਬੰਦਾ ਖਾਂਦਾ ਓਂਵੇ ਬਣਾ ਸਕਦੇ ਨ।
ਹਾਂਜੀ ਹਾਂ ਹੁੰਦੇ ਤੇ ਟੇਸਟੀ ਜੇ ਪਰ ਸਪਾਈਸੀ ਬੌਤ ਹੁੰਦੇ ਨਾ ਫੇਰ ਇੰਫੈਕਸ਼ਨ ਵਗੈਰਾ ਹੋਨ ਦਾ ਡ ਰੈਂਦਾ ਹੁੰ ਰਾਤ ਨੂੰ ਤੇ ਜਿਆਦਾਤਰ ਅਵਾਇਡ ਕਰਨਾ ਚਾਈਦਾ ਨਾ ਬਾਰ ਦਾ ਖਾਣਾ।
ਹੁੰ ਸਈ ਗੱਲ ਏ ਹਾਂ ਦੇਖੋ ਰਾਤ ਨੂੰ ਅਸੀ ਕੇੜਾ ਕੋਈ ਐਕਸਰਸਾਈਜ਼ ਵਗੈਰਾ ਕਰਨੀ ਐ ਚੱਲਨਾ ਚੁੱਲਨਾ ਏ ਥੋੜੀ ਦੇਰ ਬਾਅਦ ਆਪਾਂ ਸੋ ਈ ਜਾਣਾ ਏ ਫਿਰ ਓ ਕਿੱਥੇ ਡਾਈਜੈਸਟ
ਅਕਸਰ ਬੰਦਾ ਤੜਫਦਾ ਰੈਂਦਾ ਐ ਖਾ ਕੇ ਨਾ।
ਹਾਂ ਦੀਨੇ ਤਾ ਚਲੋ ਹੋ ਜਾਂਦੈ ਬੰਦਾ
ਓ ਕੈਂਦਾ ਹਾਂਜੀ ਹਾਂਜੀ ਕੋਈ ਕੰਮ ਈ ਨੀ ਮੁਕਦੇ ਸਾਰੀ ਦਿਆੜੀ ਚ ਕੋਈ ਨਾ ਕੋਈ ਕੰਮ ਵਗੈਰਾ ਕਰਦਾ ਰੈਂਦਾ ਹਾਂ ਜਿਵੇਂ ਕਦੇ ਬੱਚਿਆਂ ਨੂੰ ਦੇਖ ਲਿਆ ਜਾਂ ਕਿਚਨ ਚ ਕੁਛ ਨਾ ਕੁਛ ਕਰ ਲਿਆ ਕੁਛ ਨਾ ਕੁਛ ਕੰਮ ਨਿਕਲਿਆ ਰੈਂਦਾ ਏ ਇਨ ਦਿਨੋ ਹੁੰ ਸ਼ਾਮ ਨੂੰ ਥੋੜਾ ਹੋ ਜਾਂਦਾ ਮੇਰੀ ਤੇ ਮਤਲਬ ਏਹੀ ਕੋਸ਼ਿਸ਼ ਹੁੰਦੀ ਐ ਕਿ ਮਤਲਬ ਰਾਤ ਨੂੰ ਨਾ ਕੁੱਛ ਇੱਦਾਂ ਦਾ ਖਾਈਏ ਨਾ ਮੈਂ ਤੇ ਜੇ ਥੋੜਾ ਜਦੋਂ ਟਾਈਮ ਵੀ ਜਆਦਾ ਹੋ ਜਾਵੇ ਤੇ ਫਿਰ ਮੈਂ ਖਾਣਾ ਵੀ ਰਾਤ ਦਾ ਓਵੀ ਅਵੋਇਡ ਕਰ ਦੇਨੀ ਮੈ ਤੇ।
ਹੁੰ ਹਾਂ ਸਹੀ ਐ ਨਾ ਦੇਖੋ ਆ ਬਾਕੀ ਆਪਣੇ ਆਪਣਾ ਸਰੀਰ ਦੇਖੋ ਕਈ ਇੰਨੇ ਰਾਤੀ ਰਾਤੀ ਵੀ ਖਾ ਲੈਂਦੇ ਡਇਸਜੈਸਟ ਹੋ ਜਾਂਦੈ।
ਹਨਾ ਕਈ ਜਲਦੀ ਖਾ ਲੈਂਦੇ ਤਾਂ ਵੀ ਨੀ ਹੁੰਦਾ
ਹੈਵੀ ਹੈਵੀ ਜੇਆ ਰੈਂਦਾ ਜਿਦਾ ਨਾ ਉਲਟੀ ਤਰਾਂ ਰੇਂਦਾ ਖਾ ਪੀਕੇ ਕੁਛ। ਹੈਵੀ ਹੈਵੀ ਜਿਹਾ ਖਾਣਾ ਖਾ ਕੇ ਨੀਂਦ ਆਨ ਆ ਸਾਨੂੰ ਹੁਣ ਹੈਬਿਟ ਨਹੀਂ ਕਈਆਂ ਨੂੰ ਹੈਬਿਟ ਹੈਗੀ ਸ਼ੇਅਰ ਕਰਦੇ ਆ ਸੱਤ ਵਜੇ ਖਾਣਾ ਥੋੜਾ ਖਾ ਕੇ ਥੋੜੇ ਚੱਕਰ ਲਗਾਣੇ ਹੀ ਲਗਾਣੇ ਉਹਨਾ ਨੂੰ ਤ ਸਾਡੇ ਵਰਗੇ ਦੀ ਆਦਤ ਹੈ ਸਾਨੂੰ ਥਕਾਵਟ ਹੋ ਜਾਂਦੀ ਏ, ਅਸੀਂ ਖਾਣਾ ਖੁਣਾ ਖਾ ਕੇ ਬਸ ਸਣ ਦੀ ਕਰਦੇ ਹਾਂ ਫਟਾ ਬਰਤਨ ਵਗੈਰਾ ਸਾਫ਼ ਕੀਤੇ, ਸਿਰਫ ਉਹਨਾ ਹੀ ਟਾਈਮ ਹੁੰਦਾ ਸਾਡੇ ਕੋਲ ਸਿਰਫ।
ਹਾਂ, ਸਹੀ ਗੱਲ ਏ। ਥੋੜਾ ਜਿਹਾ ਟਾਈਮ ਹੁੰਦਾ ਲਫ-ਲਫ। ਫੋਨ-ਫੋਨਾਂ ਵੇਖ ਲੈਂਦਾ, ਜਾਂ ਬੱਚਿਆਂ ਨਾਲ ਲੱਗ ਜਾਂਦਾ। ਹੂਂ
ਦੇਖਣਾ ਹੁੰਦਾ ਵਾ ਕਾਹਲੀ ਹੁੰਦੀ ਆ, ਚਲੋ ਕੋਈ ਨੀ ਥੋਡੀ ਦੇਰ ਮੋਬਾਈਲ ਵਗੈਰਾ ਚਲਾ ਲੈਂਦੇ ਆ। ਕਿਸੇ ਦੇ ਮੈਸੇਜ ਆਏ ਰਿਪਲਾਈ ਕਰਨਾ ਤੇ ਕਿਸੇ ਨੂੰ ਕੋਲ।
ਹਾਂ, ਹਾਂ ਸਹੀ ਗੱਲ ਏ। ਸਾਰਾ ਦਿਨ ਤਾਂ ਸਾਡੇ ਕੋਲ ਟਾਈਮ ਨੀ ਹੁੰਦਾ, ਸਵੇਰੇ ਜੋ ਉੱਠਣੇ ਆ ਬੱਚਿਆਂ ਨੂੰ ਸਕੂਲੇ ਭੇਜੀ ਦਾ। ਕੰਮਾ ਕੁਮਾ ਚ ਲੱਗ ਜਾਈਦਾ, ਫਿਰ ਰਾਤ ਤੱਕ ਭਾਂਡਿਆ ਤੱਕ, ਫਿਰ ਸੌਦੇ ਹਾਂ।
ਹੁਣ।
ਹੂੰ।
ਦਿਨ ਭਰ ਦੀ ਰੈਸਟ, ਕਰ ਰਹੀਆਂ ਠੀਕ ਹੈ। ਉਹ ਵੀ ਵੈਨਿਸ਼ ਕਲਰ ਨਾ ਹਟਾਨਾ, ਸਕੂਲ ਸਟਾਰਟ ਹੋ ਗਿਆ। ਬੱਚਿਆਂ ਦੀ ਵੀ ਥੋੜੀ ਹੈਬਿਟ ਬਗੜ ਗਈ ਹੈ। ਸਕੂਲ ਜਾਣ ਦੀ ਬੜੀ ਆਾਨਕਾਰੀ ਕਰਦੇ ਆ।
ਨਹੀਂ ਸਕੂਲ ਸਟਾਰਟ ਹੋ ਜਾਨ। ਫਿਰ ਤਾਂ ਸਗੋਂ ਸਹੀ ਸ਼ਡਿਊਲ ਬਣ ਜਾਂਦਾ ਬੰਦੇ ਦਾ। ਪਤਾ ਕੀ ਹਾਂ, ੳਨੇ ਉਦੇ ਚਲੇ ਜਾਣਾ। ਹਾਂ, ਛੁੱਟੀਆਂ ਚ ਜ਼ਿਆਦਾ ਹੁੰਦਾ ਸੀ। ਕਿਉਂਕਿ, ਬੇਟੈਮ ਉੱਠਣਾ ਬੱਚਿਆਂ ਨੇ, ਫਿਰ ਸਫਾਈ ਵੀ ਰਹਿ ਜਾਣੀ। ਕੋਈ ਨਾ ਕੋਈ ਆ ਜਾਣਾ ਉੱਤੋਂ।
ਹਾਂਜੀ, ਹਾਂ, ਇਹ ਤਾਂ ਹੈ ਏ।
ਹੂੰ, ਸਕੂਲ ਤਾਂ ਚਲੋ ਠੀਕ ਜੇ, ਬਹੁਤ ਵਧੀਆ ਜੇ ਸਵੇਰੇ ਬਿਲਕੁਲ ਟਾਈਮ ਟੇਬਲ ਬਣਿਆ ਐ ਇਹਨਾਂ ਦਾ ਵੀ। ਸਾਡਾ ਵੀ ਮੈਂ, ਟਿਊਸ਼ਨ ਜਾਣਾ, ਸਕੂਲ ਜਾਣਾ, ਫਿਰ ਸੋਚਣਾ ਠੰਡ ਹੋਰ ਦੱਸੋ। ਜੀ।
ਬੂਟੀ,
ਹੋਲੈ।
ਹਾਂਜੀ, ਦਸ ਵਜ ਗਏ ਨੇ। ਨਹੀਂ।
ਹਾਂਜੀ, ਮੈਂ ਕਿਹਾ ਗਈ ਨਹੀਂ ਐਤਕੀ ਛੁੱਟੀਆਂ ਚ ਪਿਕਚਰ।
ਨਹੀਂ ਛੁੱਟੀਆਂ ਚ ਜਾਣਾ ਕਿੱਥੇ ਆ। ਬਸ ਉਹ ਘਰ ਗੈਸਟ ਆ ਗਏ ਸੀਗੇ। ਫਿਰ ਆਪਣੀਆਂ ਛੁੱਟੀਆਂ, ਫਿਰ ਕੈਂਸਲ ਕਰਨੀਆਂ ਪਈਆਂ। ਹੁਣ ਇਹ ਵੀ ਹੁੰਦਾ ਵਾ ਜਦੋਂ, ਕਿਤੇ ਜਾਣ ਦਾ ਪ੍ਰੋਗਰਾਮ ਬਣਾਓ। ਮੈਂ ਤਾਂ ਚਲੋ ਮਤਲਬ ਚਲੋ ਚਿੰਤ ਭੂਨੀ ਹੈ। ਤੇ ਪਹਾੜੀ ਜਗਾ ਤੇ ਘੁੰਮ ਕੇ ਆਨੀ ਤਾਂ ਗਰਮੀ ਇੰਨੀ ਸੀ ਘਰੋਂ ਨਿਕਲਣਾ ਹੀ ਬੜਾ ਔਖਾ ਘਰ ਦਾ ਕੰਮ ਕਰਨਾ ਹੀ ਬੜਾ ਔਖਾ ਹੋਇਆ ਪਿਆ ਸੀਗਾ। ਮੈਂ ਸੋਚਦੀ ਸਾਰੇ ਆਪਣੇ ਵਰਗੇ ਹੀ ਹੈ ਨਾ, ਨਾ ਕਿਸੇ ਦੇ ਘਰ ਜਾਓ, ਤੇ ਨਾ ਕੋਈ ਆਵੇ।
ਹੂਂ।
ਗਰਮੀ ਬੜੀ ਆ ਪਰ, ਸਾਡਾ ਏਦਾਂ ਦਾ ਦਿਨ ਹੈਗਾ। ਅਸੀਂ ਕਿਤੇ ਜਾਈਏ ਕਿਤੇ-ਕਿਤੇ ਜਾ ਕੇ ਕੁਛ ਨਾ ਕੁਛ ਕੰਮ ਕਰਵਾਉਂਦੇ ਰਹਿੰਦੇ ਨਾ ਲੱਗੇ ਲੈ ਵੀ, ਸਾਨੂੰ ਬਰਡਨ ਪਾਤਾ।
ਹੂਂ। ਨਹੀਂ ਆ ਸਬ ਪੁੱਠੀਆਂ ਸਿੱਧੀਆਂ ਗੱਲਾਂ ਹੁੰਦੀਆਂ ਨਾ ਅਸੀਂ ਜਾਈਏ ਨਾ ਕੋਈ ਆਏ। ਅਸੀਂ ਜਾਈਏ ਨਾ ਜਾਈਏ ਅਗਲੇ ਨੂੰ ਜਰੂਰ ਆਣਾ ਏ।
ਅਗਲੇ ਨੇ ਜਰੂਰ ਆਣਾ, ਪਾਏ ਮੂੰਹ ਤੇ ਬੋਲੀਏ ਹਾਂਜੀ।
ਹਾਂ-ਹਾਂ, ਕਿ ਦੇਖੋ ਹਾਂ ਬਿਲਕੁਲ ਨਾਲੇ ਦੇਖੋ ਛੁੱਟੀਆਂ ਹੁੰਦੀਆਂ ਜਦੋਂ ਸਾਰਾ ਮਤਲਬ ਸਾਰੀ ਫੈਮਲੀ ਫਰੀ ਹੁੰਦੀ ਏ।
ਪੜ
ਉਹ ਨਾ, ਫਿਰ ਉਹ ਕੱਠੇ ਨਿਕਲ ਸਕਦੇ, ਉਹ ਕਦੋਂ ਕਿ ਨੀ ਨਿਕਲਣਾ ਹੁੰਦਾ।
ਸਹੀ ਗੱਲ ਐ ਫਿਰ ਸਾਰੇ ਬਿਜ਼ੀ ਹੋ ਜਾਂਦੇ ਆਪਣੀ-ਆਪਣੀ ਬਸ।
ਹਾਂ, ਬਸ ਇਹ ਵੇ ਕਿ ਬੰਦਾ ਓਨੇ ਦਿਨ ਦੱਸਿਆ ਹੈ ਕਿ ਸਾਹਮਣੇ ਵਾਲਾ ਵੀ ਕਿੱਥੇ ਨਿਕਲ ਸਕਦਾ।
ਕਿਤੇ ਆਓ-ਜਾਓ ਮਤਲਬ ਮੈਨੂੰ ਤੇ ਜਾਣਾ ਵੀ ਕਿਤੇ ਬੜਾ ਟੱਫ ਲੱਗਦਾ ਕਿਉਂਕਿ ਜਾਣ ਲੱਗੇ ਪਹਿਲਾਂ ਪੈਕਿੰਗ ਵਗੈਰਾ ਕਰੋ, ਫਿਰ ਆ ਕੇ ਘਰ ਆ ਕੇ ਸਾਰਾ ਫੇਰ ਉਹੀ ਕੱਪੜੇ ਆਪਣੇ ਵੋਸ਼ ਯੂਜ ਕਰੋ ਫੇਰ ਸਫਾਈ ਘਰ ਖਲਾਰਾ-ਖਲੂਰਾ, ਮੈਨੂੰ ਤੇ ਇੱਦਾਂ ਲੱਗਦਾ ਮੈਨੂੰ ਦੁੱਗਣਾ-ਤਿਗਣਾ ਕੰਮ ਪੈ ਗਿਆ ਮੈਨੂੰ। ਇਹਦੇ ਨਾਲ ਬੈਟਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮਨ ਸਹੀ ਗੱਲ ਏ। ਏਨਾ ਬੈਗ ਆਪਣਾ ਖੋਲੋ ਕਪ ਕੱਪੜੇ ਸੈੱਟ ਕਰੋ ਅਲਮਾਰੀ 'ਚ ਫਿਰ ਦੁਬਾਰਾ ਟਿਕਾਓ ਬੜਾ ਔਖਾ ਲੱਗਦਾ। ਹਾਂਜੀ ਕੰਮ ਵਧ ਜਾਂਦਾ ਹਾਂਜੀ-ਹਾਂਜੀ ਕੰਮ ਵਧ ਜਾਂਦਾ। ਅੱਛਾ ਫਿਰ ਹਾਂਜੀ-ਹਾਂਜੀ। ਸੰਭਾਲਣੀਆਂ ਔਖੀਆਂ ਲੱਗਦੀਆਂ ਨੇ। ਹਾਂਜੀ-ਹਾਂਜੀ, ਉਦੋਂ ਜਾਣ ਦਾ ਚਾਅ ਹੁੰਦਾ ਨਾ ਉਦੋ ਤੇ ਕਹਿੰਦਾ ਆਹ ਵੀ ਪਾ ਲੋ ਉਹ ਵੀ ਪਾ ਲੋ ਜਦੋਂ ਆ ਕੇ ਸੰਭਾਲਣਾ ਪੈਂਦਾ ਉਦੋਂ ਬੜਾ ਟੱਫ ਲਾ, ਉਦੋਂ ਬੜਾ ਟੱਫ ਔਖਾ ਲੱਗਦਾ ਹਾਏ ਆਹ 'ਤੇ ਅਸੀ ਪਾਇਆ ਈ ਤੇ ਲੈ ਗਏ ਐਵੇਂ ਭਾਰ ਚੱਕਿਆਂ ਐਵੇਂ ਭਾਰ ਚੱਕਿਆਂ। ਕਿਉਂਕਿ ਤੁਹਾਨੂੰ ਪਤਾ ਗਰਮੀ ਹੈਗੀ ਰਹਿਣਾ ਤੇ ਨਾਈਟ ਸੂਟ 'ਚ ਈ ਹੁੰਦਾ ਟੀ ਸ਼ਰਟ ਪਜਾਮੇ ਵਗੈਰਾ ਈ ਪਾਂਦੇ ਆ। ਹਾਂਜੀ ਬਸ ਆਣ-ਜਾਣ ਲੱਗੇ ਹੀ ਪਾਣਾ ਹੁੰਦਾ ਵਾ, ਹਾਂ ਬਸ ਚਲੋ ਥੋੜਾ ਵਧੀਆ ਲੱਗੇ ਜਿੱਦਾਂ ਪਾਣ ਲੱਗੇ। ਜਾਣ ਲੱਗੇ ਜਾਂ ਆਣ ਲੱਗੇ।
ਆਹ ਗਰਮੀਆਂ 'ਚ ਕਿੱਥੇ ਪੈਂਦੇ ਨੇ ਗਰਮੀਆਂ 'ਚ ਅਜਕੱਲ ਤੇ ਨਾਲੇ ਕੋਟ ਸੈਟ ਆਣਗੇ ਉਹਨਾਂ ਨੂੰ ਸਭ ਓਹੀਓ ਪਾਂਦੇ ਨੇ।
ਹਾਂਜੀ-ਹਾਂਜੀ।